ਹੈਲੋ, ਹਾਂਜੀ ਸਸ ਸ੍ਰੀ ਕਾਲ, ਹੋਰ ਕਿਵੇਂ ਹੋ?
ਤੁਸੀਂ ਦੱਸੋ ਅ
ਬੱਸ ਵਧੀਆ ਵਧ ਗੋਆ ਹੋਰ ਕਿਧਰੇ ਘੁੰਮਣ ਗੇ ਨੀ ਗੇ ਗਰਮੀਆਂ ਛੁੱਟੀਆਂ ਵਗੈਰਾ ਦੇ ਹਿਸਾਬ ਦੀਆਂ।
ਨਹੀਂ-ਨਹੀਂ ਕਿਤੇ ਨੀ ਗਏ, ਘਰੇ ਸੀ।
ਅੱਛਾ ਨਹੀਂ ਅਸੀਂ ਜਾਨਾ ਸੀ ਨਾ ਕਿਧਰੇ ਘੁੰਮਨ, ਢੇਡ ਮਹੀਨੇ ਦੀ ਛੁੱਟੀ ਪਤਾ ਹੁਨ ਸਾਲ ਚ ਇੱਕੋ ਵਾਰੀ ਪੈਂਦੀ ਐ।
ਹ ਉਹ ਤੇ ਹੈ ਪਰ ਫੇਰ ਗਰਮੀ ਬੜੀ ਸੀਗੀ ਨਾ, ਇਸ ਵਾਰੀ ਤਾਂ ਨੀ ਗਏ।
ਬਿਲਕੁਲ-ਬਿਲਕੁਲ, ਐ ਹਰ ਵਾਰ ਦਾ ਏਹੀ ਹੁੰਦਾ ਏ ਗਰਮੀ ਇਤਨੀ ਪੈਂਦੀ ਬੰਦਾ ਕਿਥੇ ਜਾ ਈ ਨਈ ਪਾਂਦਾ ਆ।
ਹਾਂਜੀ।
ਵੈਸੇ ਕਿਧਰੇ ਬਣਾਇਆ ਸੀ ਕੁਮਨ ਜਾਨ ਦਾ ਪਲੈਨ, ਨਹੀਂ।
ਉਦਾ ਬਨਾਂਈਆਂ ਤਾ ਸੀਗਾ ਪਰ ਫੇਰ ਗਰਮੀ ਬੜੀ ਸੀ, ਫੇਰ ਉਹ ਪੋਸਟਪੋਨ ਹੋ ਗਿਆ, ਅਗਸਤ ਚ ਹੋ ਗਿਆ, ਹਾਡਾ ਪਲੈਨ ਹੁਨ
ਅੱਛਾ ਜੀ, ਅੱਛਾ, ਅਛੀ ਗੱਲ ਆ ਚਲੋ। ਰੱਖੜੀ ਕੋਲ ਜਾਓਗੇ ਫੇਰ ਤੁਸਾ
ਨਹੀਂ ਰੱਖੜੀ ਤੋਂ ਪਹਿਲਾਂ ਤਾਂ ਵਾਪਸ ਆ ਜਾਣਾ ਨਾ ਦਸ ਦਿਨ ਲੀ ਜਾਂਨੇ ਹੁੰਨੇ ਅਸੀਂ, ਰੱਖੜੀ ਤੋਂ ਪਹਿਲਾਂ ਵਾਪਿਸ ਆ ਜਾਂਨ
ਅੱਛਾ-ਅੱਛਾ।
ਹੁਨ ਜਿੱਦਾ ਹੁਨ ਅਗਸਤ, ਅਸੀਂ ਸੋਚਿਆ ਈ ਇਸ ਵਾਰੀ ਹੁਨ ਹੋ ਆਂਨੇ ਹਜ਼ੂਰ ਸਾਹਿਬ ਪਰ ਅਸੀਂ ਹਰ ਵਾਰੀ ਅਗਸਤ ਮਹੀਨੇ ਜਾਈਦਾ ਨਾ ਜ਼ੂਰ ਸਾਹਿਬ, ਫੇਰ ਹੁਨ ਇਸ ਵਾਰੀ ਵੀ ਸੋਚਿਆ ਕਿ ਕ ਵਾਰੀ ਗਰਮੀ ਬਹੁਤ ਆ ਅਗਸਤ ਚ ਹੀ ਜਾਵਾਂਗੇ ਉਦੋਂ ਮੌਸਮ ਠੀਕ ਹੁੰਦੇ ਆ ਮੀਂਹ ਵਗੈਰਾ ਪੈਂਦੇ ਆ
ਹਾਂਜੀ ਕਹਿੰਦੇ ਰੂਣਕ ਹੁੰਦੀ ਹੈ ਹਜ਼ੂਰ ਸਾਹਿਬ, ਹੇਨਾ।
ਹਾਂਜੀ, ਉੱਧਰ ਗਰਮੀ ਘੱਟ ਈ ਵੱਧ ਹੁੰਦੀ ਐ ਮਤਲਬ ਕਿ ਨਾ ਜ ਅਗਸਤ ਮਹੀਨੇ ਜਦੋਂ ਉੱਧਰ ਠੰਡਾ ਈ ਹੁੰਦਾ ਮੌਸਮ। ਵਦੀਆ ਮੌਸਮ ਹੁੰਦਾ ਓਥਰ।
ਬਿਲਕੁਲ-ਬਿਲਕੁਲ ਸਾਡਾ ਤਿੰਨ ਸਾਲ ਤੋਂ ਪਲੈਨ ਬਣ ਹੈ ਹਜ਼ੂਰ ਸਾਹਿਬ ਜਾਂਦਾ, ਪਰ ਅਸੀਂ ਜਾ ਨੀ ਪਾ ਰਹੇ ਆਂ। ਅਸੀਂ ਪਹਿਲਾਂ ਰੱਖੜੀ ਕੋਲ ਬੋਲਦੇ ਆਂ ਫੇਰ ਆਪਾਂ ਦੀਵਾਲੀ ਕੋਲ ਬੋਲਦੇ ਆਂ ਫੇਰ ਆਪਾ ਜਾ ਈ ਨੀ ਪਾਂਦੇ ਆ।
ਉਹ ਤੇ ਜਦੋਂ ਮਤਲਬ, ਕਹਿੰਦੇ ਆ ਨਾ ਬਾਬਾ ਜੀ ਨੇ ਬੁਲਾਣਾ ਉਦੋਂ ਈ ਜਾਣਾ।
ਬਿਲਕੁਲ-ਬਿਲਕੁਲ ਅਸੀ ਤਿੰਨੋ ਫੈਮਲੀਆਂ ਪਲੈਨ ਬਨਾਦੇ ਆ ਕਿ ਆਪਾ ਰੱਖੜੀ ਕੋਲ ਜਾਵਾਂਗੇ। ਫਿਰ ਕੋਈ ਨਾ ਕੋਈ ਕੰਮ ਐਸਾ ਪੈਂਦਾ ਇੱਕ ਫੈਮਿਲੀ ਦੀ ਨਾ ਹੁੰਦੀ ਐ ਫਿਰ ਦੋਨਾਂ ਦੀ ਹੋਰ ਨਾ ਹੋ ਜਾਂਦੀ ਐ।
ਅੱਛਾ-ਅੱਛਾ ਚਲੋ ਕੋਈ ਨੀ, ਵਧੀਆ ਉੱਥੇ ਅਸੀਂ ਤਾਂ ਦੱਸ ਦਿਨ ਵੀ ਜਾਂਨ ਹੁਨੇ ਸੰਗਤ ਨਾ ਜਾਈਦਾ ਆ ਪੂਰੀ, ਟ੍ਰੇਨ ਦਾ ਮਤਲਬ ਜਿਹੜੇ ਡੱਬੇ ਹੁੰਦੇ ਆ, ਹੇਨਾ ਦੋ ਤਿੰਨ ਉਹ ਸਾਡੀ ਸੰਗਤ ਨੇਈ ਭਰੇ ਹੁੰਦੇ ਐ।
ਹਾਂਜੀ, ਤਾ ਹੀ ਮਜ਼ਾਂ ਈ ਬੜਾ ਆਂਦਾ, ਆਪਣਾ ਪਾਠ ਕਰਦੇ ਆ ਜਾਓ, ਪਾਠ ਕਰਦੇ ਆਓ।
ਫੇ ਸੰਗਤ ਦਾ ਤੇ ਇਹੀ ਹੁੰਦਾ ਐ ਕਿ ਫਿਰ ਪਤਾ ਈ ਨਈ ਚੱਲਦਾ ਪਾਠ ਈ ਹੁੰਦਾ ਰੇਂਦਾਏ ਮਤਲਬ, ਤਿੰਨ ਟੇਮ ਪਾਠ ਕਰਦੇ ਆ ਜਿੱਦਾ ਸ ਸਵੇਰੇ ਜਪਜੀ ਸਾਹਿਬ ਫੇਰ ਸੁਖਮਨੀ ਸਾਹਿਬ ਫੇਰ ਰਹਿਰਾਸ ਫੇਰ ਵਿੱਚ ਕੀਰਤਨ ਕਰਦੇ ਐ, ਗੱਲਾਂ ਕਰਦੇ ਐ।
ਓ ਤਾਂ ਹੈ ਈ ਐ ਲੰਗਰ ਪਾਨੀ ਛਕਦੇਆ, ਬੜਾ ਮਜ਼ਾ ਆਂਦਾ ਟੇਮ ਨਾ ਦੂਰ ਸਗੋਂ ਪਤਾ ਲੱਗਦਾਏ। ਹਾਂ ਅਸੀਂ ਕਦੋਂ ਕੋਈ ਇਨੀ ਜਲਦੀ ਪਹੁੰਚ ਗਏ ਆਂ। ਜਾਂਦੇਆਂ ਤੇਰੀ ਨੀ ਲੱਗਦਾ, ਪਰ ਆਉਂਦੇਆਂ ਬਿ।
ਆਂਨਦਿਆਂ ਈ ਨੀ ਲੱਗਦਾ। ਹੁਣ ਜਿੱਦਾਂ ਹੁਣ ਅਸੀਂ ਗਏ ਸੀ ਦੋ ਹਜ਼ਾਰ ਛੱਬੀ 'ਚ ਅਸੀਂ ਮਤਲਬ ਨਾ ਮਤਲਬ ਪਹਿਲਾਂ ਗਏ ਸੀਗੇ। ਇਸ ਵੇਲੇ ਮਹੀਨੇ ਇਸ ਤੋਂ ਪਹਿਲਾਂ ਮਹੀਨੇ ਗਏ ਸੀ। ਠੀਕ ਹੈ ਉਜੈਨ ਗਏ ਸੀ ਅਸੀਂ ਉੱਥੇ ਬੜਾ ਮਜ਼ਾ ਆਇਆ। ਦੋ ਦਿਨ ਜਾਣ 'ਚ ਲੱਗੇ ਦੋ ਦਿਨ ਆਉਣ 'ਚ ਫਿਰ ਦੋ ਦਿਨ ਅਸੀਂ ਉੱਥੇ ਮਤਲਬ ਰਹਿਣਾ ਸੀਗਾ। ਪਰ ਸਾਡੀਆਂ ਆਉਂਦੇ ਵਕਤ ਦੀਆਂ ਫਿਰ ਟਿਕਟਾਂ ਨ ਹੋਣਦੀਆਂ ਤਤਕਾਲ 'ਚ ਫੇਰ ਅਸੀਂ ਉੱਥੇ ਫੇਰ ਸਾਨੂੰ ਇੱਕ ਦੋ ਦਿਨ ਰਹਿਣਾ ਪਿਆ ਫੇਰ ਉਸ ਤੋਂ ਬਾਅਦ ਹਾਰ ਕੇ ਟਿਕਟਾਂ ਨੀ ਹੋਣਦੀਆਂ ਫੇਰ ਅਸੀਂ ਬੱਸ ਕੀਤੀ ਉੱਥੋਂ ਸਲੀਪਰ ਬੱਸਾਂ ਦਿੱਲੀ ਤੱਕ
ਅੱਛਾ
ਹਾਂ ਤੇ ਸਲੀਪਰ ਦਿੱਲੀ ਤੱਕ ਅਸੀਂ ਆਏ ਸਲੀਪਰ ਬੱਸਾਂ 'ਚ ਉਸ ਤੋਂ ਅੱਗੇ ਫੇਰ ਅਸੀਂ ਆਏ ਦੂਸਰੀ ਬੱਸ 'ਚ ਦਿੱਲੀ ਤੋਂ ਫਿਰ ਜਲੰਧਰ ਤੇ ਨੋਰਮਲ ਬੱਸ 'ਚ ਆ ਗਏ ਸੀ ਅਸੀਂ
ਆਪਾਂ ਵੀ ਹੁਣ ਪਿੱਛੇ ਯੂਪੀ ਸਾਈਡ ਘੁੰਮਣ ਗਏ ਸੀ ਸਾਡੀਆਂ ਆਉਣ ਜਾਣ ਦੀ ਟਿਕਟਾਂ ਦੇ ਬੜੇ ਆਰਾਮ ਨਾਲ ਹੋ ਗਈਆਂ। ਪਰ ਸਾਡੀਆਂ ਆ ਦੀਆਂ ਵਾਲੇ ਇਨੇ ਸਾਨੂੰ ਖੱਜਲ ਹੋਈ ਨਾ ਸਮਝ ਲੋ ਅਸੀਂ ਯੂਪੀ ਤੋਂ ਬੱਸਾਂ 'ਚ ਹੀ ਆ ਰਹੇ ਸੀ ਪਹਿਲਾਂ ਯੂਪੀ ਤੋਂ ਹਰਿਆਣਾ ਆਏ। ਬਸ 'ਚ ਫਿਰ ਹਰਿਆਣਾ ਹਰਿਆਣਾ ਤੋਂ ਫਿਰ ਅਸੀਂ ਪੜ੍ਹੀ ਜਲੰਧਰ ਦੀ ਨਹੀਂ ਹਾਂ ਹਰਿਆਣਾ -ਹਰਿਆਣਾ ਤੋਂ ਬੜੀ ਅੰਬਾਲੇ ਦੀ ਫਿਰ ਅੰਬਾਲੋ ਤੇ ਫਿਰ ਬਸ ਫੜੀ ਜਲੰਧਰ ਦੀ ਫੇਰ ਜਲੰਧਰੋ ਅਸੀਂ ਬੱਸ ਫੜ੍ਹੀ ਪਠਾਨਕੋਟ ਦੀ ਅਸੀਂ ਉਸ ਤੋਂ ਫੇਰ ਆਪਣੇ ਘਰ ਦੀ ਅੱਗੋਂ ਬੱਸ ਫੜੀ
ਨਹੀਂ -ਨਹੀਂ ਅਸੀਂ ਗਏ ਸੀ ਯੂਪੀ ਪਿਛਲੇ ਸਾਲ ਗਏ ਸੀ ਅਸੀਂ ਪਟਨਾ ਸਾਹਿਬ ਜਾਣਾ ਸੀ ਨਾ ਯੂਪ ਸਾਡੇ ਰਿਸ਼ਤੇਦਾਰ ਆ ਅਸੀਂ ਪਹਿਲਾਂ ਅਸੀਂ ਵੀ ਇੱਕ ਸਾਈਡ ਦੀ ਟਿਕਟ ਕਰਾ ਕੇ ਗਏ ਸੀ ਕਿਉਂਕਿ ਅਸੀਂ ਉੱਥੇ ਰਿਸ਼ਤੇਦਾਰਾਂ ਦੇ ਘਰੇ ਵੀ ਰਹਿਣਾ ਸੀ। ਅਸੀਂ ਇੱਧਰੋਂ ਗਏ ਹ ਯੂਪੀ ਫੇਰ ਉੱਥੇ ਮਤਲਬ ਸਾਡੇ ਰਿਸ਼ਤੇਦਾਰ ਦੋ ਦਿਨ ਉਹਨਾਂ ਕੋਲ ਰਹੇ। ਫੇਰ ਅੱਗੇ ਅਸੀਂ ਟਿਕਟ ਕਰਾ ਲਈ ਪਟਨਾ ਸਾਹਿਬ ਦੀ ਪਟਨਾ ਸਾਹਿਬ ਦੋ ਦਿਨ ਰਹੇ। ਫਿਰ ਪਟਨਾ ਸਾਹਿਬ ਤੋਂ ਅਸੀਂ ਸੋਚਿਆ ਸੀ ਅਸੀਂ ਯੂਪੀ ਨੀ ਜਾਣਾ ਸਿੱਧਾ ਪਟਨਾ ਤੋਂ ਜਲੰਧਰ ਚੱਲ ਜਾਂਦੇ ਹਾਂ। ਪਰ ਉਹ ਸਾਨੂੰ ਟਿਕਟ ਹੀ ਨਾ ਮਿਲੇ ਤਖ਼ਤਕਾਲ ਦੀ ਕੋਈ ਵੀ ਅਸੀਂ ਕਿੰਨਾ ਖੱਜਲ ਹੋਏ ਸਾਨੂੰ ਉਥੇ ਉੱਥੇ ਦੋ ਦਿਨ ਰਹਿਣਾ ਪਿਆ ਫੇਰ ਅਸੀਂ ਸੋਚਿਆ ਫਿਰ ਅਸੀਂ ਉੱਥੋਂ ਬੱਸਾਂ ਕਰਾਈਆਂ। ਤੇ ਉਸ ਤੋਂ ਬਾਅਦ ਅਸੀਂ ਉੱਥੋਂ ਨਹੀਂ ਉ ਬੱਸਾਂ ਕਰਾਹੀਆਂ ਸੀ ਫਿਰ ਉਸ ਤੋਂ ਬਾਅਦ ਸਾਨੂੰ ਮਸਾਂ ਕਿਤੇ ਟ੍ਰੇਨ ਮਿਲੀ ਪਰ ਉਹ ਮਿਲੀ ਯੂਪੀ ਤੱਕ ਦੀ ਫੇਰ ਸਾਡੀ ਯੂਪੀ ਵਾਲੇ ਰਿਸ਼ਤੇਦਾਰ ਕਹਿੰਦੇ ਕੋਈ ਨਾ ਤੁਸੀਂ ਆ ਜਾਓ ਤੇ ਫੇਰ ਆਪਾਂ ਰਹਿ ਲੈਂਦੇ ਹਾਂ ਦੋ ਤਿੰਨ ਦਿਨ ਤੇ ਫੇਰ ਅਸੀਂ ਯੂ ਗਏ ਫੇਰ ਅਸੀਂ ਦੋ ਤਿੰਨ ਦਿਨ ਰਹੇ ਉੱਥੇ ਉਸ ਤੋਂ ਬਾਅਦ ਵਿੱਚ ਫੇਰ ਹਾਨੂੰ ਫਿਰ ਨਾ ਟਿਕਟ ਮਿਲੇ ਜਲੰਧਰ ਦੀ ਯੂਪੀ ਤੋਂ ਫੇਰ ਅਸੀਂ ਫੇਰ ਅਸੀਂ ਬੱਸਾਂ 'ਚ ਆਏ। ਫਿਰ ਉਸ ਤੋਂ ਬਾਅਦ ਜਲੰਧਹ ਯੂਪੀ ਤੋਂ ਦਿੱਲੀ ਡਲੀ ਬੱਸ 'ਚ ਗਏ ਸਲੀਪਰ 'ਚ ਫਿਰ ਉਸ ਤੋਂ ਬਾਅਦ ਦਿੱਲੀ ਫੇ ਹੀ ਸੋਚਿਆ ਅਸੀਂ ਆਏ ਹੋਏ ਹੈ ਸਾਡੇ ਉੱਥੇ ਇੱਕ ਭੂਆ ਦਾ ਮੁੰਡਾ ਰਹਿੰਦਾ ਆ। ਫਿਰ ਅਸੀਂ ਉਤੋਂ ਚਲੇ ਗਏ ਫੇਰ ਉਤੋਂ ਰਹੇ ਇੱਕ ਦੋ ਦਿਨ ਉਸ ਤੋਂ ਬਾਅਦ ਫਿਰ ਸੋਚਿਆ ਦਿੱਲੀ ਆਏ ਹਾਂ ਘੁੰਮ ਲੇ ਕਿੰਨੇ ਦਿੱਲੀ ਵੀ ਕਿੰਨੇ ਗੁਰਦੁਆਰੇ ਆ ਸੀਸਗੰਜ ਸਾਹਿਬ ਬੰਗਲਾ ਸਾਹਿਬ ਕਿੰਨੇ ਗੁਰਦੁਆਰੇ ਹੈਗੇ ਆ ਦਿੱਲੀ ਵੀ
ਹਾਂਜੀ
ਫੇਰ ਅਸੀਂ ਦਿੱਲੀ ਰਹੇ ਦੋ ਦਿੱਲੀ ਰਹਿਣ ਤੋਂ ਬਾਅਦ ਫੇਰ ਸਾਨੂੰ ਉੱਥੋਂ ਬੰਦੇ ਭਾਰਤ ਮਿਲਦੀ ਜਿਹੜੀ ਜਲੰਧਰ ਚੱਲਦੀ ਹੈ ਕੈਂਟ
ਹਾਂਜੀ-ਹਾਂਜੀ ਚਲੋ ਇਸੇ ਬਣੇ ਤੁਹਾਡਾ ਘੁੰਮਣਾ ਹੋਗੇ ਤੁਸੀਂ ਏਦਾਂ ਘੁੰਮਣਾ ਵੀ ਬਾਬੇ ਨੇ ਕਹਿੰਦੇ ਘੁਮਾ -ਘੁਮਾ ਕੇ ਲੈ ਕੇ ਜਾਵ ਤਾਨੂੰ
ਅਸੀਂ ਵੀ ਇਹੀ ਸੋਚਦੇ ਹਾਂ ਕਿਉਂਕਿ ਇੰਨਾ ਟਾਈਮ ਨੀ ਨਾ ਹੁੰਦਾ ਘਰਦਿਆਂ ਕੋਲ ਮਸਾ ਤਾਂ ਕਿਤੇ ਨਿਕਲ ਇਹ ਵੀ ਬਹੁਤ ਮੁਸ਼ਕਿਲ ਨਾ ਹੁਣ ਨਿਕਲੇ ਆ। ਨਹੀਂ, ਤਾਂ ਲਾਸਟ'ਚ ਅਸੀਂ ਦੱਸੀਏ ਕਿ ਮਤਲਬ ਜਿੱਦਾਂ ਦ, ਇੱਕ-ਇੱਕ ਜਾਣਾ, ਜਾਂਦਾ ਰਹਿੰਦਾ ਹੈ, ਮਾੜਾ ਮੋਟਾ ਘੁੰਮਣ ਹੁਣ ਅਸੀਂ ਲਾਸਟ ਇਕੱਠੀ ਪੂਰੀ ਫੈਮਿਲੀ ਦੋ-ਹਜ਼ਾਰ ਦਸ'ਚ ਗਏ ਸੀ। ਹਾਂ। ਉਸ ਤੋ, ਬਾਅਦ ਹੁਣ ਪੱਚੀ'ਚ ਨਿਕਲੇ ਤੇ, ਫਿਰ ਬਾਬੇ ਨੇ ਚੰਗਾ ਘੁਮਾਇਆ ਸਾਨੂੰ।
ਹਾਂਜੀ। ਬਾਬੇ ਨੇ ਕਿਹਾ ਮਥੇ ਘੁੰਮ ਦਾ ਆਰਾਮ ਨਾਲ ਘੁੰਮੋ ਸਾਰਾ ਘੁੰਮ ਕੇ ਜਾਓ, ਆਏਓ ਤਾ ਸ਼ਹਿਰਾਂ'ਚ ਏਦਾਂ ਘੁੰਮਣਾ ਕੀ ਹੋ ਜਾਂਦਾ, ਓਦਾਂ ਪਤਾ ਘਰੋਂ ਨਿਕਲਣਾ ਨੀ ਹੁੰਦਾ ਤਾਂ, ਆਪਾਂ ਜਦੋਂ ਛੱਤੀ ਕੰਮ ਆ ਜਾਂਦੇ ਆ। ਵ ਪੜ੍ਹਾਈ ਹੈਗੀ ਆ, ਇਹ ਹੈਗਾ ਤਾਂ, ਉਹ ਹੈਗਾ ਯਾ ਬੜੀ ਦਿੱਕਤ ਪੈ ਜਾਂਦੀ ਹੈ।
ਹੁਣ ਜਿੱਦਾਂ ਭਗਵੰਤ ਮਾਨ ਨੇ ਵੀ ਸ਼ੁਰੂ ਕੀਤੀਆਂ ਆ ਯਾਤਰਾਵਾਂ, ਕਿੰਨੀਆਂ ਵਧੀਆ ਸ਼ੁਰੂ ਕੀਤੀਆਂ ਨਾ। ਜਿੱਦਾਂ ਹੁਣ ਨਹੀਂ ਲੈਕੇ ਜਾ ਬੰਦੇ ਗਈ ਆਪਣੀ ਜਿੱਦਾਂ ਹੁਨ, ਪੰਜਾਹ ਸਾਲ ਤੋਂ ਉਮਰ ਜਿਹਨਾਂ ਦੀ ਉੱਪਰ ਉਹ ਜਾ ਸਕਦੇ ਐ। ਨਹੀਂ ਲੈਕੇ ਜਾ ਸਕਦੇ, ਅੱਜ- ਕੱਲ ਕੋਲ ਟਾਈਮ ਵੀ ਨੀ ਐ, ਗਰਮੀ ਇੰਨੀ ਆ ਫੇਰ ਉਹਨਾਂ ਨੇ ਸ਼ੁਰੂ ਕੀਤੀਆਂ ਭਗਵੰਤ ਮਾਨ ਨੇ ਉਹ ਬੱਸਾਂ ਲੈਕੇ ਜਾਂਦੇ ਆ। ਯਾਤਰਾਵਾਂ ਕਰਾਂਦੇ ਆ ਸਾਰੇ ਬਜ਼ੁਰਗ ਗਾਂ, ਨੂੰ ਵਧੀਆ ਆ ਸਾਰੇ ਖ਼ੁਸ਼ ਆ।
ਠੀਕ ਐ ਪੰਜਾਬ ਸਰਕਾਰ, ਪਰ ਅੱਜ-ਕੱਲ ਨਾ ਕਈ ਲੋਕਾਂ ਨੇ ਨਾ, ਖੁਦ ਵੀ ਬੱਸਾਂ ਸਟਾਰਟ ਕਰਤੀਆਂ ਆ। ਜਿਵੇਂ ਅਹ ਕੋਈ ਵੀ ਸ਼ਹਿਰ ਦਰਬਾਰ ਸਾਹਿਬ ਦੀ ਬੱਸ, ਜਿਵੇਂ ਹੁਣ ਚੌ'ਪਹਿਰੇ ਸਾਹਿਬ ਲੱਗਦੇ ਆ ਕੋਈ ਨਹੀਂ ਜਾ ਪਾਂਦਾ, ਕਿਸੇ ਕੋਲ ਹਰ ਕਿਸੇ ਕੋਲ ਆਪਣੇ ਇਤਨਾ ਖਰਚਾ ਨੀ ਹੁੰਦਾ ਕਿ, ਜਾ ਪਾਏ ਉਹਦੀ ਇੱਛਾ ਹੁੰਦੀ ਐ, ਤੇ ਫੇਰ ਉਹ ਮੇ ਕਈ ਹੈਗੇ ਮਤਲਬ ਇਨੇ ਰੱਬ ਦੇ ਬੰਦੇ ਕਿ ਜਿਨ੍ਹਾਂ ਨੇ ਬੱਸਾਂ ਲਗਾਈਆਂ ਆ ਕਿ, ਆਪੇ ਸਿਰਫ ਬਹਿਣਾ ਆ ਤੇ ਜਾਣਾ ਯਾ, ਖ਼ਰਚਾ ਸਾਰਾ ਆਪਾਂ ਕਰਨਾ ਆ।
ਹਾਂਜੀ ਪਰ ਆਹ ਵੀ ਵਧੀਆ ਯਾਤਰਾਵਾਂ ਜਿਹੜੀਆਂ ਸ਼ੁਰੂ ਹੋਈਆਂ, ਇੱਥੇ ਵੀ ਖਰਚਾ ਸਾਰਾ ਸਰਕਾਰ ਹੀ ਕਰਦੀ ਐ। ਰਹਿਣ- ਸਹਿਣ ਦਾ ਵੀ ਵਧੀਆ ਹੈ ਯਾ। ਸਾਡੇ ਗਏ ਸੀਗੇ ਮੇਰੀ ਦੀਦੀ ਦੇ ਗਏ ਸੀਗੇ, ਸੱਸ ਤੇ ਸੋਹਰਾ, ਉਹ ਗਏ ਆ, ਉਹ, ਕਹਿੰਦੇ ਸਾਡਾ ਰਹਿਣ ਸਾਨ ਵੀ ਸਾਰਾ ਵਧੀਆ, ਇਹ ਨੀ ਕਿ, ਸਾਨੂੰ ਕੋਈ ਮਤਲਬ ਗ ਅ ਗਰਮੀ ਵਾਲੀ ਜਗ੍ਹਾ'ਚ ਰੱਖਿਆ ਜਾਂ ਏਦਾਂ ਰੱਖਿਆ। ਕਹਿੰਦੇ ਨਹੀਂ, ਵਧੀਆ ਹੋਟਲ ਸੀਗੇ ਸਾਰਾ ਕੁਛ ਸਹੀ ਸੀਗਾ। ਘੁਮਾਈਆਂ, ਫਿਰਾਇਆ, ਉਹਨਾਂ ਨੇ ਸਾਨੂੰ ਬੜਾ ਵਧੀਆ-ਵਧੀਆ ਹੋਇਆ ਉਹ ਕਹਿੰਦੇ ਸਾਡਾ ਸਫ਼ਰ। ਵਧੀਆ ਜਿਹੜੇ ਆ, ਯਾਤਰਾਵਾਂ ਸ਼ੁਰੂ ਕੀਤੀ।
ਪੁਛ। ਬਟ, ਅੱਜ-ਕੱਲ ਲੋਕ ਹੈ, ਨਾ, ਕਿ ਮਤਲਬ ਕੋਈ ਹੋਰ ਮਿਡਲ ਕਲਾਸ ਜਿਹਨੂੰ ਨਹੀਂ ਪਤਾ ਐ। ਜਿਹਨਾਂ ਪਾਸੇ ਮਤਲਬ ਪੰਜਾਬ ਸਰਕਾਰ ਨੀ ਐ। ਹੋਰ, ਦੂਜੀ ਸਰਕਾਰ ਹੈਗੀ ਐ। ਤੇ ਉਹਨਾਂ ਦੇ ਪਾਸੇ ਵੀ ਬੱਸਾਂ ਚੱਲ ਪਈਆਂ, ਕਿ, ਹਾਂ ਜਿਨਾਂ ਕੋਲ ਪੈਸੇ ਨਹੀਂ ਹੈਗੇਸਾਡੇ ਕੋਲ ਬੱਸ'ਚ ਆਣ ਅਸੀਂ ਹੁਣ ਅੰਮ੍ਰਿਤਸਰ ਲੈਕੇ ਜਾਵਾਂਗੇ, ਚੋਪਹਿਰਾ ਸਾਹਿਬ ਤੇ, ਪੂਰੇ ਚੋਪਹਿਰਾ ਸਾਹਿਬ ਸਮਾਪਤੀ ਕਰਵਾ ਕੇ, ਫਿਰ ਲੈਕੇ ਆਵਾਂਗੇ ਵਾਪਸ
ਹਾਂਜੀ। ਅੰਮ੍ਰਿਤਸਰ ਆ--ਹੁਣ ਤਾਂ, ਉਹਨਾਂ ਨੇ ਵੈਹੇ ਨਵਾਂ ਵੀ ਸ਼ੁਰੂ ਕਰਤਾ ਹੈ। ਇੱਕ ਹੋਰ ਸ਼ੁਰੂ ਕੀਤਾ ਉਹਨਾਂ ਨੇ ਕੀਤਾ ਸੀਗਾ, ਉਹ ਕਹਿ ਰਹੇ ਸੀ, ਅ ਮ ਮਤਲਬ ਕਿ ਖਾਟੂ ਸ਼ਾਮ, ਵ੍ਰਿੰਦਾਵਨ ਏ
ਹਾਂਜੀ- ਹਾਂਜੀ-ਹਾਂਜੀ-ਹਾਂਜੀ-ਹਾਂਜੀ, ਅੰਬਰਸਰੋਂ ਹਾਂਜੀ, ਬੜੀ ਆਂਦੀ ਹੁੰਦੀਆਂ ਰੀਲਸ ਤੇ ਵੀਡੀਓ ਆ ਮਤਲਬ ਇੱਧਰ ਕਦੀ ਵ੍ਰਿੰਦਾਵਨ ਲੈਕੇ ਜਾਂਦੇ ਆ, ਵ੍ਰਿੰਦਾਵਨ ਉਹ ਅੱਛੇ ਹੈਗੇ ਨਾ, ਉਹ ਜਿਹੜੇ ਹੈਗੇ ਜੋ ਅਹ ਪ੍ਰੇਮਾਨੰਦ ਮਹਾਰਾਜ, ਉਹਨਾਂ ਦੀ ਬੜੀ ਵੀਡੀਓ ਆਦੀਆਂ ਨੇ ਅੱਜ-ਕੱਲ।
ਹਾਂਜੀ। ਵ੍ਰਿੰਦਾਵਨ ਤਾਂ, ਹੈ ਹੀ ਵਧੀਆ। ਵ੍ਰਿੰਦਾਵਨ ਤ ਬਹੁਤ ਕੁਛ ਮੰਦਰ ਹੀ ਬਹੁਤ- ਬਹੁਤ ਵਧੀਆ ਬਹੁਤ ਸੋਹਣੇ ਆ, ਹੁਣ ਅਸੀਂ ਉਜੈਨ ਗਏ ਸੀ, ਉਜੈਨ ਪੰਜ ਮੰਦਰ ਸੀਗੇ ਅਸੀਂ ਘੁੰਮੇ ਉੱਥੇ, ਰਾਤ ਦੀਆਂ ਆਰਤੀਆਂ ਦੀਆਂ ਕਿੰਨਾ, ਮਤਲਬ ਆਰਤੀਆਂ ਦੇਖਕੇ ਤੇ, ਇੰਨਾ ਸਕੂਨ ਮਿਲਦਾ ਸੀ ਨਾ ਇੱਕ ਜਿੱਦਾਂ ਹੁਣ ਰਾਤੀ ਹੁੰਦੀ ਸ਼ਿਪਰਾ ਨਦੀ ਤੇ ਆਰਤੀ ਹੁੰਦੀ ਆ ਉਹ ਸੀਗੀ। ਫੇਰ ਇਕ ਆਰਤੀ ਹੁੰਦੀ ਆ ਰਾਤੀ ਤੀ ਹਰੀ ਸਿੱਧੀ ਮਾਤਾ ਤੇ, ਉਹ ਵੀ ਸੀਗੀ। ਸਾਡਾ ਲੇਜ਼ਰ ਸ਼ੋ ਰਹਿ ਗਿਆ। ਬਾਕੀ ਅਸੀਂ ਸਾਰਾ ਉੱਥੇ ਦੇਖਕੇ ਆਂਇਆ, ਸਾਰਾ ਕੁਛ। ਸਿਰਫ ਸਾਡਾ ਇੱਕ ਲੇਜਰ ਸ਼ੋ ਰਹਿ ਗਿਆ ਆ।
ਵਧੀਆ ਗੱਲ ਐ, ਘੁੰਮਣਾ ਚਾਹੀਦਾ ਆ ਦੇਖੋ, ਇਨਸਾਨ ਕਦ ਤੱਕ ਘਰ ਬੈਠੇਗਾ, ਥੋੜ੍ਹਾ ਘੁੰਮੇ ਫਿਰੇ ਬਾਹਰ ਦਾ ਮਾਹੌਲ ਦੇਖੇ, ਦੁਨੀਆਂ ਦੇਖੇ ਪਬਲਿਕ, ਅੱਜ ਕੱਲ ਕੀ ਚੱਲ ਰਿਹਾ, ਟਰੈਂਡ ਵਿੱਚ ਕੀ ਕੀ ਨਹੀਂ ਚੱਲ ਰਿਹਾ, ਅੱਜ ਕੱਲ੍ਹ ਬਾਹਰ ਕੀ ਹੋ ਰਿਹਾ ਐ, ਸਭ ਦੀ ਨੌਲੇਜ ਹੋਣੀ ਚਾਹੀਦੀ ਐ।
ਹਾਂਜੀ।
ਉਹ ਇਕ ਇਨਸਾਨ ਘਰ ਭੁੰਨਾ ਬਣ ਕੇ ਬੈਠਾ ਰਹੇ, ਬਸ ਘਰ ਖਾ ਲਿਆਂ ਪੀ ਲਿਆ ਤੇ ਸੋ ਗਿਆ, ਆਪਣੇ ਕੰਮ ਨਾਲ ਮਤਲਬ ਨਹੀਂ ਥੋੜਾ ਬਾਹਰ ਨਿਕਲੋ, ਦੁਨੀਆਂ ਦੇਖੋ ਬਾਹਰ ਦੀ
ਘੁੰਮਣਾ ਚਾਹੀਦਾ ਆ, ਮਤਲਬ ਅਸੀਂ ਕਮਾਉਨੇ ਕਾਹਦੇ ਲਈ, ਜੇ ਅਸੀਂ ਇੰਜੋਏਮੈਂਟ ਹੀ ਨਾ ਕੀਤੀ ਤਾਂ।
ਆਪਣੇ ਸੁਪਨੇ ਪੂਰੇ ਕਰੋ, ਆਪਣੇ ਵਾਈਫ ਦੇ ਕਰੋ, ਆਪਣੇ ਘਰਦਿਆਂ ਦੇ ਸੁਪਨੇ ਪੂਰੇ ਕਰੋ, ਕਿੱਦਾਂ ਹੋਣਾ ਚਾਹੀਦਾ, ਮੈਂ ਤੇ ਕਹਿੰਦੀ ਆ।
ਘੁੰਮਣਾ ਵੀ ਤਾਂ ਚਾਹੀਦਾ, ਘੁੰਮਣਾ ਜਰੂਰੀ ਆ, ਬਹੁਤ ਅੱਜ ਕੱਲ੍ਹ ਸਟਰ੍ਰੈਸ ਇੰਨਾ ਆ ਯਾਤਰਾਵਾਂ ਕਰਨੀਆਂ ਚਾਹੀਦੀਆਂ ਆ, ਬਾਬੇ ਦੀ ਜਗ੍ਹਾ ਜਾਂਦੇ ਹਾਂ, ਸਾਨੂੰ ਸਕੂਨ ਮਿਲਦਾ ਹੈ ਸਾਡਾ ਥੋੜਾ ਟਾਈਮ, ਜਿਹੜਾ ਧਿਆਨ ਹੁੰਦਾ ਉਹ ਹੱਟ ਜਾਂਦਾ ਆ, ਸਿਰਫ ਰੱਬ ਵੱਲ ਹੁੰਦਾ ਆ ਫੇਰ ਜਦੋਂ ਰੱਬ ਵੱਲ ਧਿਆਣਾ ਫਿਰ ਤਾਂ ਪਤਾ ਹੀ ਹੈ, ਫਿਰ ਕੋਈ ਟੈਨਸ਼ਨ ਨੀ ਕੋਈ ਕੁਛ ਨੀ ਹੈਗਾ, ਸਾਰਾ ਕੁਛ ਮਤਲਬ ਸਹੀ ਸਹੀ ਹੁੰਦਾ ਆ ਦਿਮਾਗ ਵੀ, ਫਰੈਸ਼ ਹੋ ਜਾਂਦਾ ਬੰਦੇ ਦਾ ਘੁੰਮ ਕੇ
ਕਈ ਬੰਦੇ ਜਾ ਵੀ ਨਹੀਂ ਪਾਉਂਦੇ ਆ, ਬਜ਼ੁਰਗਾਂ ਕਰਕੇ ਉਹਨਾਂ ਨੂੰ ਚਲੋ ਬੰਦਾ ਆਪ ਨੀ ਜਾਣਾ ਚਲੋ ਬਜ਼ੁਰਗਾਂ ਸਰਕਾਰ ਨੇ, ਹੁਣ ਚਲਾ ਕੇ ਨੂੰ ਬੱਸ ਬਿਠਾ ਦੋ ਆਪ ਸਰਕਾਰ ਜਿੰਮੇਦਾਰ ਹੈਗੀ ਹੈ। ਹੁਣ, ਉਥੇ ਫਰੈਂਡ ਬਣ ਜਾਂਦੇ ਆ ਬਸ ਦੇ ਵਿੱਚ ਹੀ ਲੇਡੀਜ਼, ਕਿੰਨੀਆਂ ਹੁੰਦੀਆਂ ਨੇ ਬਜ਼ੁਰਗ ਹਨਾ ਆਪਸ ਚ ਸਹੇਲੀਆਂ ਬਣ ਜਾਂਦੀਆਂ ਆ, ਗੱਲਾਂ- ਬਾਤਾਂ ਕਰਦੇ ਚਲੀ ਜਾਂਦੀਆਂ, ਗੱਲਾਂ ਬਾਤਾਂ ਕਰਦੇ ਆ ਜਾਂਦੀਆਂ, ਦਰਸ਼ਨ ਵੀ ਕਰ ਲੈਂਦੀਆਂ।
ਐ, ਵੀ ਅੱਛੀ, ਗੱਲ ਹੈਗੀ ਏ।
ਵਧੀਆ ਹੀ ਹੈ, ਸਾਨੂੰ ਕਰਨਾ ਚਾਹੀਦਾ ਘੁੰਮਣਾ ਚਾਹੀਦਾ। ਫਿਰਨਾ ਚਾਹੀਦਾ ਆ, ਛੋਟੀ ਜਿਹੀ ਜ਼ਿੰਦਗੀ ਆ ਸਾਰ ਹਰ ਜਗ੍ਹਾ ਘੁੰਮਣਾ ਚਾਹੀਦਾ ਹੈ, ਚਲੋ ਜੀ ਭੈਣ ਥੋੜ੍ਹਾ ਕ
ਹਾਂਜੀ, ਓਕੇ ਜੀ ਸਤਿ ਸ੍ਰੀ ਅਕਾਲ।